ਨੌ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਹੋਰ ਠੀਕ ਹੋ।
ਹਾਂਜੀ ਹਾਂਜੀ ਤੁਸੀਂ ਦੱਸੋ।
ਹਾਂਜੀ ਬਹੁਤ ਵਧੀਆ ਕੀ ਕਰਦੇ ਪਏ। ਹਾਂਜੀ ਹਾਂਜੀ ਸਾਰੇ ਵਧੀਆ ਤੁਸੀਂ ਸੁਣਾਓ ਕੀ ਕਰਦੇ ਪਏ।
ਜੀ ਸਭ ਠੀਕ ਨੇ ਮੈਂ ਸੇਵੀਆਂ ਖਾ ਰਹੀ ਹਆਂ ਮੰਮੀ ਨੇ ਬਣਾਈ ਸੀ ਸਵੇਰੇ ਤੜਕੇ।
ਅੱਛਾ ਮੀਂਹ ਦੇ ਵਿੱਚ
ਹਾਂਜੀ ਹਾਂਜੀ ਉਹ ਅੱਜ ਸਕੂਲ ਓਪਨ ਹੋਏ ਨੇ ਨਾ। ਹਾਂਜੀ ਤੇ ਉਹ ਭੈਣ ਭਰਾ ਸਵੇਰੇ ਸਵੇਰੇ ਚੱਲ ਗਏ ਸੀ।
ਅੱਛਾ ਅੱਜ ਸਕੂਲ ਓਪਨ ਹੋ ਗਿਆ ਕਿਆ।
ਹਾਂਜੀ ਇੱਕ ਜੁਲਾਈ ਆ ਅੱਜ।
ਪਰ ਕਹਿ ਰਹੇ ਵੀ ਛੁੱਟੀਆਂ ਪੈ ਗਈ ਨੇ ਕਈ ਥਾਂ ਤੇ ਤਾਂ ਕਹਿ ਰਹੇ ਚਾਰ ਪੰਜ ਛੁੱਟੀਆਂ ਹੋਰ ਨੇ।
ਹਾਂਜੀ ਕਈ ਸਕੂਲਾਂ ' ਹੈਗੀਆਂ ਨੇ ਛੇ ਜੁਲਾਈ ਤੱਕ।
ਹਾਂਜੀ ਹਾਂਜੀ। ਚਲੋ ਅੱਛਾ ਜਿਹੜੀ ਹਾਂਜੀ ਵਧੀ ਜਿਹੜੀ ਤੁਸੀਂ ਸੇਵੀਆਂ ਬਣਾਉਂਦੇ ਨੇ ਉਹ ਆਪਣੇ ਘਰ ਮਤਲਬ ਹੱਥ ਦੇ ਨਾਲ ਬਣਾਂਦੇ ਨੇ ਮੇਦੀ ਵਾਲੀ ਆ ਦੂਜੀ ਆ ਤੁਸੀਂ
ਦੂਜੀ ਸ਼ੋਪ ਤੋਂ ਹੀ ਲੈ ਕੇ ਆਉਂਦੇ ਹਾਂ।
ਅੱਛਾ ਸ਼ੁੱਪ ਦੇ ਨਾਲ ਰੈਣ ਠੀਕ ਆ।
ਹਾਂਜੀ ਅੱਜ ਕੱਲ ਹਫ਼ਤੇ ਤੇ ਕੋਈ ਕੋਈ ਬਣਾਉਂਦਾ ਹੈ।
ਸਾਡੇ ਨੀ ਸਾਡੇ ਇੱਥੇ ਸਾਡੇ ਜਿਹੜੇ ਬਜ਼ੁਰਗ ਨੇ ਨਾ ਉਹਨਾਂ ਦਾ ਪੁਰਾਣਾ ਕਲਚਰ ਹੈਗਾ ਉਹਨਾਂ ਮਤਲਬ ਮੈਦੇ ਨੂੰ ਬਣਾ ਕੇ ਨਾ ਗੁੰਨ ਕੇ ਉਹਦੇ ਚ ਰੰਗ ਪਾ ਕੇ ਫਿਰ ਬਣਾਉਂਦੇ ਹਾਂ ਹੱਥ ਨਾਲ
ਹਾਂਜੀ ਹਾਂਜੀ ਮੈਂ ਵੀ ਦੇਖਿਆ ਕਈਆਂ ਨੂੰ
ਹਾਂਜੀ ਬਹੁਤ ਉਹ ਵੀ ਬਹੁਤ ਟੇਸਟੀਆਂ ਬਣਦੀਆਂ ਨੇ ਤੜਕਾ ਲਾ ਕੇ
ਹੋਰ ਸੁਣਾਓ ਤੁਸੀਂ
ਹਾਂਜੀ ਹੋਰ ਵਧੀਆ ਜੀ ਠੀਕ ਠਾਕ ਹੋਰ ਨਾ ਓ ਮਤਲਬ ਆਪਨੇ
ਅੱਧੀ
ਆਵਾਜ਼ ਨੀ ਆ ਰੀ।
ਆ ਗੀ।
ਹਾਂਜੀ ਮੈਂ ਕਿਹਾ ਮੈਂ ਕਿਹਾ ਹੋਰ ਸੁਨਾਓ ਅਪਨੇ ਧਰਮ ਬਾਰੇ ਕੁੱਝ ਦੱਸੋ।
ਧਰਮ ਬਾਰੇ ਮਤਲਬ ਜਿਵੇਂ ਅੱਜ-ਕੱਲ ਦਾ ਜਿਵੇਂ ਯੂਥ ਹੈ ਤੁਸੀਂ ਉਸਨੂੰ ਕੀ ਸਿੱਖਿਆ ਦੇਨਾ ਚਾਂਦੇ ਹੋ ਧਰਮ ਬਾਰੇ ਤੁਹਾਨੂੰ । ਵੈਸੇ ਨੀ ਮੈਨੂੰ ਲੱਗਦਾ ਐ ਕਿ ਲੋਕਾਂ ਨੂੰ ਕੁਛ ਪਤਾ ਈ ਨੀ। ਅੱਜ ਕੱਲਦਿਆਂ ਨੂੰ, ਆਪਣੇ ਆਪ ਹੀ ਮਹਾਨ ਬਣੀ ਜਾਂਦੇ ਨੇ ਜ਼ਿਆਦਾਤਰ ਤੇ ਏ, ਢੋਂਗੀ ਬਾਬਿਆਂ ਦੇ ਚੱਕਰਾਂ 'ਚ ਫਸੀ ਜਾਂਦੇ ਨੇ। ਓ ਜੋ ਛੋਟੇ ਸਾਹਿਬਜ਼ਾਦਿਆਂ ਨੇ ਅਪਨੀ ਕੁਰਬਾਨੀ ਦਿੱਤੀ ਓਨਾਂ ਬਾਰੇ ਕਿਸੇ ਨੂੰ ਪਤਾ ਹੀ ਨੀ।
ਬਿਲਕੁਲ ਬਿਲਕੁਲ ਐ ਤੇ ਹੈ।
ਹਾਂਜੀ ਛੋਟੇ-ਛੋਟੇ ਬੱਚਿਆਂ ਨੂੰ ਪੁੱਛ ਲੋਂ ਓਨਾਂ ਨੂੰ ਵੀ ਨੀ ਪਤਾ।
ਅੱਜ ਕੱਲ ਤੇ ਕਿਸੇ ਨੂੰ ਦਸ ਗੁਰੂਆਂ ਦੇ ਨਾਮ ਤੱਕ ਨੀ ਪਤਾ।
ਹਾਂਜੀ। ਬਸ ਅੱਜ-ਕੱਲ੍ਹ ਦੇ ਜੋਵਾਕ ਏਦਾਂ ਈ ਫੋਨ 'ਚ ਐ ਜੰਮਦੇ ਸਾਰ ਤੇ ਫੋਨ ਫੜ ਲੈਂਦੇ ਨੇ ਕਿ ਏਨਾਂ ਨੂੰ ਦੱਸਣਾ ਧਰਮ ਬਾਰੇ
ਹ ਸਈ।
ਹਾਂਜੀ।
ਮਤਲਬ ਜੇ ਤੁਹਾਨੂੰ ਮੌਕਾ ਮਿਲੇ ਤੇ ਤੁਸੀਂ ਓਨਾਂ ਨੂੰ ਕੀ ਸਮਝਾਉਣਾ ਚਾਹੋਗੇ ਧਰਮ ਦੇ ਬਾਰੇ, ਕੀ ਮਤਲਬ ਓਨਾਂ ਦੇ ਓਨਾਂ ਨੂੰ ਦੱਸਣਾ ਚਾਹੋਗੇ ਓਨਾਂ ਦੇ ਨਿਯਮ ਜੇੜੇ ਆਪਣੇ
ਮੈਂ ਓਨਾਂ ਨੂੰ ਸਾਰਾ ਪਹਿਲਾਂ ਤਾਂ ਸਾਰਾ ਇਤਿਹਾਸ ਦੱਸਾਂਗੀ ਵੀ ਏਦਾਂ ਏਦਾਂ ਓਨਾਂ ਨੇ ਕੀਤਾ। ਤੇ ਆਪਣੀ ਕੁਰਬਾਨੀਆਂ ਦਿੱਤੀਆਂ ਓਨਾਂ ਦੇ ਦਾਦਾ ਜੀ ਸ਼ਹੀਦ ਹੋ ਗਏ ਓਨਾਂ ਨੇ ਆਪਣਾ ਪੂਰਾ ਪਰਿਵਾਰ ਵਾਰ ਤਾ। ਤੇ ਐ ਸੁਨਦੇ ਸਾਰ ਈ ਨਾ ਓ ਥੋੜੇ ਮੋਟੀਵੇ ਵੇਟ ਹੋਨਗੇ, ਓਨਾਂ ਨੂੰ ਕੁਛ ਸਮਝ ਆਏਗਾ। ਯਾ ਮੈਂ ਆਪਨੀ ਭੈਣ ਨੂੰ ਦੱਸਦੀ ਹਾਂ ਵੈਸੇ ਕਈ ਵਾਰ ਕੋਈ ਤਿਉਹਾਰ ਆ ਜਾਂਦਾ ਐ ਨਾ।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
ਤੇ ਓਦੇ ਤੇ ਮੈਨੂੰ ਓਨੂੰ ਦਸਨੀ ਦਸੰਬਰ ਜੇ ਮੈਂ ਓਨੂੰ ਜ਼ਿਆਦਾ ਈ ਕੁਛ ਦੱਸਣੀ ਆਂ ਤੇ ਓਨੂੰ ਤਾਂ ਪਤਾ ਐ ਸਭ। ਭਰਾ ਨੂੰ ਇੰਨਾ ਨੀ ਪਤਾ।
ਹਾਂਜੀ ਓਈ ਹੈ ਨਾ ਜਦੋਂ ਆਪਾਂ ਸ਼ੁਰੂ ਤੋਂ ਹੀ ਓਨਾਂ ਨੂੰ ਥੋੜ੍ਹਾ ਸਿੱਖ ਸਿੱਖਿਆ ਦਵਾਂਗੇ ਹਨਾ, ਅਪਣੇ ਧਰਮ ਬਾਰੇ ਤਾਂ
ਹਾਂਜੀ-ਹਾਂਜੀ, ਹੋਰ ਰੋਟੀ ਖਾ ਲੀ ਤੁਸੀ?
ਹਾਂਜੀ-ਹਾਂਜੀ ਮੈਂ ਖਾ ਲੀ ਰੋ
ਠੀਕ, ਕੀ ਬਣਾਇਆ ਸੀ ਅੱਜ?
ਅੱਜ ਅਸੀਂ ਘੀਆ ਬਨਾਈ ਸੀ।
ਓ ਹੋ ਮੇਰੀ ਮੰਮੀ ਨੇ ਵੀ ਕੱਲ ਸਵੇਰੇ ਬਣਾਈ ਸਵੇਰੇ-ਸਵੇਰੇ ਜਦੋਂ ਘੀਆ ਦੇਖੀ। ਦੇਖਦੇ ਸਾਰ ਈ ਰਰਾਨ ਹੋ ਗਏ ਤਿੰਨੋ। ਮੈਂ ਕਿਹਾ ਸਵੇਰੇ-ਸਵੇਰੇ ਕੌਣ ਬਣਾਂਦਾ ਐ ਘੀਆ।
ਨਹੀਂ ਵੈਸੇ ਵਧੀਆ ਬਣਦੀ ਕਈ ਵਾਰ ਤੜਕਾ- ਤੂੜਕਾ ਲਾ ਕੇ ਬਣਾਓ ਨਾ ਤੇ ਲੱ ਕਦੇ- ਕਦੇ ਖਾਓ।
ਨਹੀਂ- ਨਹੀਂ ਮੈਂ ਤੇ ਖਾਂਦੀ ਨਹੀਂ ਜਦੋਂ ਮਰਜ਼ੀ ਕੀ
ਤੁਹਾਨੂੰ ਬਿਲਕੁਲ ਪਸੰਦ ਨੀ?
ਨਹੀਂ ਬਸ ਇੱਕ ਘਿਆ ਉਹਹੀ ਨਹੀਂ ਖਾਂਦੀ। ਪਰ ਮੰਮੀ ਅੱਖਾਂ- ਔੱਖਾਂ ਕੱਢਦੇ ਤਾਂ ਖਾ ਲੈਂਦੇ ਆ।
ਉਹੀ ਗੱਲ ਹੈ ਨਾ
ਹਾਂਜੀ- ਹਾਂਜੀ। ਹੋਰ ਸੁਨਾੳ? ਹਾਂਜੀ ਮੰਮੀ ਕਹਿੰਦੀ ਹੈ ਖਾਣੀ ਚਾਹੀਦੀ ਹੈ ਤੁਹਾਨੂੰ ਇਹਦੇ ਫਾਇਦੇ ਨੀ ਪਤਾ, ਮੰਮੀ ਕਹਿੰਦੀ ਹੈ ਠੰਡੀ ਹੁੰਦੀ ਹੈ।
ਹਾਂ ਇਹ ਤੇ ਹੈ ਉਹ ਠੰਡੀ ਹੁੰਦੀ ਹੈ, ਨਾਲੇ ਡਾਕਟਰ ਵੀ ਦੱਸਦੇ ਆ ਵੀ ਤਾਂ ਹਾਰੀ ਸਬਜ਼ੀਆਂ ਖਾਓ।
ਹਾਂਜੀ- ਹਾਂਜੀ। ਮੇਰੀ ਇੱਕ ਦੀਦੀ ਹੈ ਨਾ ਉਹਨਾਂ ਦੇ ਨਾ ਉਹ ਨੂੰ ਇਨਫੈਕਸ਼ਨ ਜਿਹਾ ਹੋ ਗਿਆ ਤੇ ਉਹ ਨੂੰ ਡਾਕਟਰ ਡਾਕਟਰ ਨੇ ਕਿਹਾ ਤੁਸੀਂ ਘੀਆ ਹੀ ਖਾਣੀ ਆ ਔਰ ਕੋਈ ਸਬਜ਼ੀ ਨਹੀਂ ਖਾਣੀ ਉਹ ਕਦੇ ਘੀਆ ਦਾ ਰਾਇਤਾ। ਕਦੇ ਘੀਆ ਦੀ ਸਬਜ਼ੀ ਏਦਾਂ ਖਾਂਦੇ ਨੇ।
ਕਈ ਵਾਰ ਨਾ ਸਾਡੇ ਨਾਲ ਐਵੇਂ ਹੋ ਜਾਂਦਾ ਨਾ ਆਪਾਂ ਜਿਸ ਚੀਜ਼ ਤੋਂ ਬਚਦੇ ਹਾਂ ਨਾ ਬਹੁਤ ਜ਼ਿਆਦਾ ਉਹ ਸਾਡੇ ਨਾਲ ਮਤਲਬ ਫੇਰ ਉਹੀ ਚੀਜ਼ ਸਾਨੂੰ ਯੂ- ਪਹਿਨ ਹੈ ਚ ਉੱਪਰ ਨਿਕਲਣਾ ਪਹਿਨ ਦਾ
ਹਾਂਜੀ- ਹਾਂਜੀ।
ਤੇ ਘਰ ਧੋਤਾ ਐ।
ਹਾਂਜੀ। ਹੋਰ ਸੁਣਾਓ ਤੁਸੀਂ? ਔਨਲਾਈਨ ਪੜਾਈ ਕਰੋ ਔਰ ਆਫਲਾਈਨ ਪੜਾਈ ਦੇ ਫਾਇਦੇ ਔਰ ਨੁਕਸਾਨ ਦੱਸੋ।
ਹਾਂਜੀ ਦੇਖੋ ਮੇਰੇ- ਮੇਰੇ ਹਿਸਾਬ ਨਾਲ ਦੇਖੋ ਜਿਹੜੀ ਆਪਣੀ ਐ ਔਨਲਾਈਨ ਸਟੱਡੀ ਹੈ ਨਾ ਉਹ ਮਤਲਬ ਇੰਨੀ ਮੇਰੇ ਹਿਸਾਬ ਨਾਲ ਬੈਟਰ ਨਹੀਂ ਹੈ। ਤੇ ਜਿਹੜੀ ਆਪਣੀ ਔਫਲਾਈਨ ਸਟੱਡੀ ਆ ਉਹ ਬਿਲਕੁਲ ਮਤਲਬ ਵਧੀਆ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ ਦੇਖੋ। ਅਜੇ ਔਨਲਾਈਨ ਹੁਣ ਸਟੱਡੀ ਹੋਈ। ਜਿਵੇਂ ਹੁਣ ਕੋਰੋਨਾ ਦੇ ਵਿੱਚ ਇਗਜ਼ਾਮ ਹੋਏ ਸੀ ਲੋਕਾਂ ਦੇ ਹਨਾ ਔਨਲਾਈਨ। ਤੇ ਉਹ ਲੋਕਾਂ ਨੇ ਮਤਲਬ ਉਹ ਕਿਤਾਬਾਂ ਨੂੰ ਆਪਣੇ ਅੱਗੇ ਰੱਖ- ਰੱਖ ਕੇ ਮੈਂ ਵੇਖਿਆ ਕਈਆਂ ਨੂੰ ਉਹਨਾਂ ਨੇ ਕਿਤਾਬਾਂ ਦੇ ਅੱਗੇ ਰੱਖ- ਰੱਖ ਕੇ ਇਗਜ਼ਾਮ ਦਿੱਤੇ ਨੇ ਮਤਲਬ। ਤੇ ਦੂਰ ਕਿ ਦੂਰ ਹਾਂਜੀ ਦੂਰ ਦੇਖੋ ਕਿਸੇ ਨੂੰ ਕੀ ਪਤਾ ਲੱਗ ਰਿਹਾ ਨਾ ਬੰਦਾ ਕਿਵੇਂ ਇਗਜ਼ਾਮ ਦੇ ਰਿਹਾ ਕਿਵੇਂ। ਕੋਈ ਉਹਨੂੰ ਬੁੱਕ ਦਿਖਾ ਰਿਹਾ ਹੈ ਨਾ ਖੜਾ ਹੋਇਆ ਸਾਈਡ।
ਹਾਂਜੀ- ਹਾਂਜੀ।
ਤੇ ਉਹਨਾਂ ਨੂੰ ਦੇਖੋ ਡਿਗਰੀ ਤਾਂ ਮਿਲ ਗਈ ਉਹ ਪਾਸ ਤੇ ਹੋ ਗਏ, ਲੇਕਿਨ ਉਹ ਚੀਜ਼ ਦਾ ਕੋਈ ਫਾਇਦਾ ਥੋੜੀ ਹੈ ਨਾ ਜਿਦਾਂ ਫਾਇਦਾ ਤੇ
ਹਾਂਜੀ।
ਤੇ ਆਪਣੀ ਜਿਹੜੀ ਔਫਲਾਈਨ ਸਟੱਡੀ ਆਪਾਂ ਰੈਗੂਲਰ ਸਕੂਲ ਜਾ ਰਹੇ ਹਾਂ, ਕੋਾਲਜ ਜਾ ਰਹੇ ਹਾਂ ਰੈਗੂਲਰ ਸਾਨੂੰ ਟੀਚਰ ਬਿਲਕੁਲ ਦੱਸ ਰਹੇ ਆ ਹਨਾ ਆਪਣਾ ਆਪ। ਪ੍ਰੋਜੈਕਟ ਬਾਰੇ ਦੱਸਦੇ ਆ ਜਾਂ ਕੁਛ ਵੀ
ਹਾਂਜੀ ਮੇਰੇ ਖਿਆਲ ਤੋਂ ਵੀ ਰੈਗੂਲਰ ਹੀ ਬੈਸਟ ਹੈ।
ਹਾਂਜੀ ਬਿਲਕੁਲ- ਬਿਲਕੁਲ ਰੈਗੂਲਰ ਸਟਡੀ ਬਹੁਤ ਬੈਸਟ ਆ।
ਹਾਂਜੀ ਮੇਰੀ ਮੰਮੀ ਨੂੰ ਵੀ ਕਿੰਨੇ ਜਨਾਂ ਨੇ ਕਿਹਾ ਸੀ ਹੁਣ ਮੈਂ ਕੋਲਜ ਕਰਨਾ ਨਾ ਉਹ ਕਹਿੰਦੇ ਵੀ ਓਪਨ ਬੋਰਡ ਕਿਥੋਂ ਕਰਵਾ ਰਹੇ ਹੋ? ਪ੍ਰਾਈਵੇਟ। ਕਰਵਾ ਲੋ ਮੇਰੀ ਮੰਮੀ ਕੈਂਦੀ ਨਹੀਂ ਉੱਥੇ ਜਾਏਗੀ ਤਾਂ ਹੀ ਕੁੱਝ ਸਮਝ ਆਏਗਾਦੇ
ਪਰ ਦੇਖੋ ਓਪਨ ਤੁਸੀਂ ਕਰੋ ਮੰਨ ਲਓਭਏ ਤੁਸੀਂ ਓਪਨ ਕਰ ਰਹੇ ਹੋ ਲੇਕਿਨ ਜੇ ਤੁਸੀਂ ਘਰ ਚ ਕੋਈ ਕੰਮ ਆਇਆ ਕੋਈ ਮਤਲਬ ਮਜਬੂਰੀ ਆ ਉਹ ਤਾਂ ਠੀਕ ਆ। ਬਟ ਜੇ ਤੁਸੀਂ ਫਰੀ ਹੋ ਘਰ ਦੇ ਵਿੱਚ ਫਿਰ ਤੁਸੀਂ ਘਰ ਦੇ ਕੰਮ ਚ ਹੀ ਰਹੋਗੇ ਫੇਰ ਤੇ ਤੁਹਾਨੂੰ ਸਟਡੀ ਤੇ ਇਫੈਕਟ ਪਏਗਾ ਇਸ ਚੀਜ਼ ਦਾ ਬੋਤ ਫ਼ਰਕ ਪੈਂਦਾ ਆਪਾਂ ਉੱਥੇ ਦੋ ਘੰਟੇ ਤਿੰਨ ਘੰਟੇ ਦੀ ਘੱਟੋ ਘੱਟ ਪੜ੍ਹ ਤੇ ਲਈਏ ਨਾ ਕੋਲੇਜ ਦੇ ਵਿੱਚ ਜਾ ਕੇ ਹਨਾ।
ਹਾਂਜੀ, ਹਾਂਜੀ
ਐਥ ਦੋਜਨ ਬਾਕੀ ਚਲੋ ਜਿਵੇਂ ਕਈਆਂ ਦੀ ਮਜਬੂਰੀਆਂ ਵੀ ਹੁੰਦੀ ਨੇ ਆਪਾ ਕੈ ਵੀਨੀ ਸਕਦੇ
ਹਾਂਜੀ ਆ ਵੀਇਹੋਂ ਹੋਰ ਸੁਣਾਓ ਤੁਸੀਂ
ਹੋਰ ਵਧੀਆ ਤੁਸੀਂ ਸੁਣਾਓ ਹੋਰ ਫੂਲ ਬੂਟੇ ਬਾਰੇ ਕੁੱਝ ਲਗਾਏ ਤੁਸੀਂ ਫੁੱਲ ਵਗੈਰਾ
ਹਾਂਜੀ
ਮੈਂ ਕੇਹਾ ਆਪਣੇ ਘਰ ਤੁਸੀਂ ਲਗਾਏ ਨੇ ਬੂਟੇ ਵਗੈਰਾ ਕੁੱਝ ਸ
ਹਾਂਜੀ ਬੋਤ ਲਗਾਏ ਨੇ ਮੇਰੀ ਮੰਮੀ ਨੂੰ ਬੋਤ ਸ਼ੌਕ ਹੈ ਉਹ ਬੋਤ ਲਗਾਂਦੇ ਨੇ ਸਬਜ਼ੀਆਂ ਵਗੈਰਾ ਵੀ ਲਾ ਦਿੰਦੇ ਨੇ
ਤੁਹਾਡੇੱ ਕਚੀ ਥਾਂ ਹੈਗੀ ਹੈ ਲਗਾਉਣਾ
ਹਾਂਜੀ ਨਾਲ ਏ ਥੋੜ੍ਹੀ ਜੀ ਸਾਈਡ ਚ ਰੱਖੀ ਹੋਈ ਏ
ਨੀ ਨੀ ਵਧੀਆ ਗਾਲੱ ਏ ਰੱਖਣੀ ਚਾਹੀਦੀਆਂ ਆਪਣੇ ਘਰ ਦੀ ਸਬਜ਼ੀਆਂ ਹੁੰਦੀਆਂ ਨੇ ਔਰਗੈਨਿਕ ਤੇ ਉਹ ਬੋਤ ਬੈਿ ਅਸੀ ਵੀ ਘਰ ਦੇ ਵਿੱਚ ਲਾਏ ਨੇ ਮਤਲਬ ਬੂਟੇ ਵੀ ਲਗਾਏ ਨੇ ਆਪਾਂ ਸਾਡੇ ਘਰ ਅਮਰੂਦ ਦੇ ਬੂਟੇ ਵੀ ਸਾਡੇ ਘਰ ਅਮਰੂਦ ਨਾ ਇੱਕ ਵਾਈਟ ਕਲਰ ਵਾਲਾ ਵੀ ਹੈਗਾ ਤੇ ਦੂਜਾ ਰੈੱਡ ਵਾਲਾ ਨੀ ਹੁੰਦਾ ਜੇੜਾ ਉਹ ਵੀ ਲਗਾਏ ਨੇ ਸਾਡੇ ਘਰ ਦੋ ਬੂਟੇ ਲੱਗੇਏ ਹੁਣ ਆਏ ਆ
ਸਾਡੇ ਵੀ ਲੱਗਿਆ ਹੋਇਆ ਅਮਰੂਦ ਦਾ ਬੂਟਾ
ਜਿਹੜੇ ਰੈੱਡ ਵਾਲੇ ਤਾਂ ਬੋਹਤ ਕੱਟ ਹਾਂਜੀ ਹਾਂਜੀ ਮੈਂ ਕੇਆ ਰੈਡ ਵਾਲੇ ਮਰੂ ਦ ਤਾਂ ਬੋਤ ਘੱਟ ਈ ਮਿਲਦੇ ਨੇ ਵਾਈਟ ਵਾਲੇ ਹੀ ਜਾਂਦੇ ਨੇ ਅੱਜ ਕੱਲ੍ਹ।
ਹਾਂਜੀ, ਹਾਂਜੀ ਹੋਰ ਦੱਸੋ
ਹੋਰ ਅਸੀਂ ਕਰੇਲੇ ਵਗੈਰਾ ਵਗੈਰਾ ਲਗਾਏ ਹੋ ਤੇ ਸਾਡੇ ਛੱਲੀਆਂ ਵੀ ਲਗਾਈਆਂ ਨੇ ਚਾਰ ਪੰਜ ਬੂਟੇ ਲਗਾਏ ਹੋਏ ਨੇ ਛੱਲੀਆਂ ਦੇ ਹਦੇ ਛੱਲੀਆਂ ਵੀ ਆਈਆਂ ਹੋਈਆਂ ਨੇ।
ਓਕੇ ਹੋਰ ਸੁਣਾਓ ਤੁਸੀਂ ਰੋਟੀ ਰੋਟੀ ਹੋ ਗੀ
ਹਾਂਜੀ ਰੋਟੀ ਖਾ ਲਈ ਆ ਬਸ ਸ਼ਾਮ ਨੂੰ ਵੇਖਦੇ ਕੁੱਝ ਨਵਾਂ ਹੀ ਬਣਾਵਾਂਗੇ ਪਾਸਤਾ ਵਗੈਰਾ ਸੋਚ ਰਹੇ ਸੀ ਪਾਸਤਾ ਬਣਾਵਾਂਗੇ
ਠੀ
ਹੋਰ
ਹੋਰ ਮੰਮੀ ਕੀ ਕਰ ਰੀ ਆ ਤਾੱਡੀ।
ਮੰਮੀ ਬਸ ਘਰ ਦਾ ਕੰਮ ਕੁਮ ਕਰ ਲੈਂਦੇ ਹੋਰ ਬਸ ਆਪਣਾ ਸਲਾਈ ਸਲੂਈ ਥੋੜ੍ਹਾ ਬੋਤਾ ਕਰ ਲੈਂਦੇ ਨੇ ਮਤਲਬ
ਹਾਂਜੀ ਵਧੀਆ ਆਣੀ ਚਾਹੀਦੀ ਏ ਸਿਲਾਈ 'ਤੇ
ਹਾਂਜੀ ਕਿਉਂ ਸਾਡੇ ਕੱਪੜੇ ਵੀ ਜ਼ਾਦਾ ਪੱਟ ਜਾਂਦੇ ਆ ਨਾ ਫੇਰ ਮੰਮਾ ਸੀਕੇ ਤੇ ਦੇ ਦਿੰਦੇ ਨੇ ਗਾਲਾਂ ਵੀ ਕੱਢਦੇ ਨੇ ਨਾਲੇ ਕਰਰ ਦਾ ਕੰਮ ਮੈਗਾ ਹੋ ਜਾਂਦਾ ਹਾਂਜੀ ਘਰ ਦੇ ਤਾਂ ਬੇ ਕਰਦੇ ਨੇ ਡਾਂਟਦੇ ਵੀ ਨੇ ਪਿਆਰ ਵੀ ਕਰਦੇ
ਹਾਂਜੀ ਮੇਰਾ ਭਰਾ ਵੀ ਏਦਾਂ ਈ ਚਲਦਾ ਕੱਪੜੇ ਕੁਪੜੇ ਪਾੜ ਕੇ ਆਜੇਗਾ। ਖੇਲਦੇ ਛਾਲਾ ਮਾਰਦਾ ਰਹੇਗਾ ਫਿਰ ਮੰਮੀ ਸਲਾਈ ਕਰਕੇ ਦਿੰਦੀ ਹੈ ਗਾਲਾਂ ਵੀ ਕੱਢ ਨਾਲ
ਉਹ ਕੀ ਪਤਾ ਕੀ ਬੱਚੇ ਦਾ ਦੇਖੋ ਨਾ ਜ਼ਿਆਦਾ ਸ਼ਰਾਰਤਾਂ ਦਾ ਕਰਦੇ ਨੇ ਫਿਰ ਉਹਨਾਂ ਦੇ ਕੱਪੜੇ ਵੀ ਪੱਟਦੇ ਨੇ ਉਹ ਦੂਜਾ ਬੱਚਾ ਉਹਦੀ ਕਮੀਜ਼ ਖਿੱਚ ਦੇਣੀ ਆ ਦੂਜੇ ਉਹਨੇ ਉਹਦੀ ਖਿੱਚਦੀ ਹੈ ਫਿਰ ਐਵੇਂ ਫੱਟ ਜਾਂਦੇ ਨੇ ਬੱਟਰ ਫੱਟ ਜਾਂਦੇ ਨੇ
ਇੱਦਾਂ ਹੀ ਕਰਦੇ ਨਾ ਉਹ ਵੀ
ਹਾਂ ਗਲੀਆਂ ਚ ਘੁੰਮਣਾ ਹੁਣ ਤੇ ਚਲੋ ਸਕੂਲ ਲੱਗੇ ਨੇ ਹੁਣ ਥੋੜਾ ਬਹੁਤ
ਹਾਂਜੀ ਹੁਣ ਤਾਂ ਬਿਜ਼ੀ ਰਹਿਣਗੇ ਥੋੜੀ ਦੇਰ ਨਹੀਂ-ਨਹੀਂ। ਭੈਣ ਨੂੰ ਤੇ ਮੈਂ ਪੜ੍ਹਾਉਂਦੀ ਹਾਂ। ਭਰਾ ਵੱਡਾ ਉਹ ਸੁਣਦਾ ਨੀ ਆ ਮੇਰੀ ਫਿਰ ਮੇਰੀ ਉਹਦੀ ਲੜਾਈ ਵਧ ਜਾਂਦੀ ਆ ਪੜਾਂਦੇ ਪੜ੍ਹਾਉਦੇ ਹੀ।
ਘਰੇ ਨੀ ਪੜ੍ਹਦੇ ਘਰੇ ਨੀ ਪੜ੍ਹਦੇ ਟਿਊਸ਼ਨ ਟਿਊਸ਼ਨ ਜਾਂਦੇ ਨੇ ਉੱਥੇ ਡਰਦੇ ਨੇ ਘਰ ਵਾਲਿਆਂ ਤੋਂ ਥੋੜ੍ਹੀ ਡਰਦੇ ਨੇ
ਟਿਊਸ਼ਨ ਹੀ ਭੇਜੇਗੀ ਮੰਮੀ ਹੁਣ ਉਹਨੂੰ ਅੱਜ ਤੋਂ ਹੀ ਜਾਵੇਗਾ ਭੈਣ ਤਾਂ ਮੇਰੇ ਕੋਲ ਪੜ੍ਹ ਲੈਂਦੀ ਹੈ।
ਚਲੋ ਠੀਕ ਹੈ। ਫਿਰ ਬਾਦ ਚ ਗੱਲ ਕਰਦੇ ਹਾਂ ਮੈਨੂੰ ਕੋਲ ਆ ਰਈ।
ਹਾਂਜੀ ਠੀਕ।